ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ
ਹੋਰ ਠੀਕ ਕੌਣ ਤੁਸੀਂ
ਕੋਲ ਡਿਸਕਨੈਕਟ
ਹਾਂਜੀ ਉਹ ਦਸ ਮਿੰਟ ਬਾਅਦ ਆਈ ਥਿੰਕ ਹੋ ਜਾਂਦੀ ਆ ਆਪਣੇ ਆਪ ਹੀ
ਆਹੋ
ਹਮ ਹੋਰ ਉਹ ਨਾ ਕੱਚੀਆਂ ਨੀ ਰਹਿੰਦੀਆਂ
ਹਾਂਜੀ
ਉਹ ਪਹਿਲਾਂ ਤਾਂ ਉਹਨਾਂ ਨੂੰ ਸੇਕ ਚ ਕਰਨਾ ਹੈਗਾ ਸੇਕ ਕੇ ਫੇਰ ਉਹਨਾ ਨੂੰ ਵਿੱਚ ਚ ਉਹਦੀ ਮਤਲਬ ਕਿ ਹੱਥ ਨਾਲ ਹੀ ਤੋੜ ਕੇ ਉਹਨੂੰ ਦੇਸੀ ਘਿਓ ਚ ਫਰਾਈ ਕਰਨਾ ਤਲ ਕੇ ਤੇ ਫੇਿਰ ਤ ਨ ਨਾਲੋਂ ਨਾਲ ਤ ਤਲੀ ਜਾਓ ਨ ਨਾਲੋਂ ਨਾਲ ਸਰਵ ਕਰੀ ਜਾਓ
ਹਾਂਜੀ ਕੋਈ ਨੀ ਬਣਾਵਾਂਗੀ ਮੈਂ ਦਾਲ ਬਾਟੀ ਮੈਂ ਬਣਾਈ ਨੀ ਕਦੀਣ ਤੁ ਦੱਸਿਆ ਮੈਂ ਟ੍ਰਈ ਕਰਾਂਗੀ
ਤੇ ਉੱਥੇ ਦਾ ਕੀ ਫੇਮਸ ਹੈਗਾ
ਅੱਛੇ ਰਾਜਮਾ ਚਾਵਲ ਹੋ ਗਏ
ਬੱਚਿਆਂ ਨੂੰ ਬਹੁਤ ਪਸੰਦ ਹੈ ਰਾਜਮਾ
ਅੱਛਾ
ਅੱਛਾ
ਹਾਂਜੀ ਬਹੁਤ ਬਰੀਕ ਰਾਜਮ ਹੁੰਦੇ ਇਸ ਸਾਈਡ
ਤੇ ਉਹ ਕੈਂਵੇ ਬਣਦੇ ਨੇ ਅਸੀਂ ਤੇ ਮਤਲਬ ਤੜਕਾ ਲਾ ਕੇ ਪਹਿਲੇ ਤੜਕਾ ਲਾ ਕੇ ਫਿਰ ਵਿੱਚ ਪਾਈ ਨਾ ਉਬਾਲ ਕੇ ਉਹਨਾਂ ਨੂੰ ਨਹੀਂ ਨਹੀਂ ਪਹਿਲਾਂ ਉਬਾਲ ਲੋ ਇੱਕ ਇੱਕ ਪਾਸੇ ਉਬਾਲਨਾ ਰੱਖ ਦਿੱਤਾ
ਹਾਂਜੀ ਉਸ ਤੋਂ ਬਾਅਦ ਜੋ ਸਾਰੇ ਬਣ ਜਾਂਦੇ ਆ ਇਮਲੀ ਦਾ ਪਾਣੀ ਘੋਲ ਕੇ ਛਾਾਨ ਕੇ ਪਾ ਦਿੰਦੇ ਆ
ਅੱਛਾ ਨਹੀ ਕਈ ਤੇ ਐਵੇਂ ਬਣਾਂਦੇ ਨੇ ਨਾ ਸਾਰਾ ਕੁਛ ਵਿੱਚ ਪਾ ਕੇ
ਹਾਂਜੀ ਨਹੀਂ ਨਹੀਂ ਇਧਰ ਪਹਿਲੇ ਇਧਰ ਪਹਿਲੇ ਨਹੀਂ ਇਧਰ ਖੱਟੇ ਬਣਾਂਦੇ ਆ ਜੰਮੂ ਲਾ ਕੇ ਸਾਰੇ ਬਣ ਜਾਂਦੇ ਆ ਨਾ ਉਸ ਤੋਂ ਬਾਅਦ ਅਹ ਇਮਲੀ ਪਾਉਂਦੇ ਆ ਵਿਚ
ਅੱਛਾ ਇਮਲੀ ਨਾ ਥੋੜਾ ਖੱਟ
ਉਹ ਹੋ ਗਿਆ ਹੰਬਲ ਹੋ ਗਿਆ ਯਖਣੀ ਹੋ
ਹੰਬਲ ਕੀ ਹੁੰਦਾ
ਕੱਦੂ ਬਣਾਂਦੇ ਆ ਕੱਦੂ ਅਸੀ ਲੋਗ ਕੱਦੂ ਨਹੀ ਖੱਟਾ ਮਿੱਠਾ
ਖੱਟਾ ਮਿੱਠਾ ਉਹ ਉਹਦੇ ਵਿੱਚ ਵੀ ਮਿਲੀ
ਹਾਂਜੀ ਹਾਂਜੀ ਅਸੀਂ ਲੋਗ ਸ਼ਿਲ ਕੇ ਬਣਾਂਦੇ ਆ ਨਾ ਹਾਂ ਇਹ ਲੋਗ ਛਿਲਦੇ ਨੀ ਇਹ ਲੋਗ
ਅੱਛਾ ਉਹ ਕੈਵੇ
ਜਿਵੇਂ ਅਹ ਤੜਕਾ ਲਗਾਇਆ ਪਹਿਲੇ ਰਾਈ ਪਾਈ ਵਿਚ ਹੋਰ ਸਮਾਨ ਪਾਇਆ ਦਹੀਂ, ਦਹੀਂ ਪਾਈ ਰਾਈ ਰੂਈ ਪਾ ਕੇ ਨਾ ਪਿਆਜ ਨੀ ਪਾਣੇ ਹੈ ਟਮਾਟਰ ਵੀ ਨੀ ਇਦਾਂ ਹੀ ਦਹੀਂ ਪਾਈ, ਰਾਈ ਪਾਈ, ਲੂਣ, ਮਿਰਚ, ਹਲਦੀ ਪਾਇਆ ਇਹਦੇ ਵਿੱਚ ਸਬੂਤੇ ਮਤਲਬ ਆਲੂ ਜਿੰਨੇ ਵੱਡੇ ਵੱਡੇ ਚੌ ਛੋਟੇ ਕਰਕੇ ਪਾਤੇ ਦਿਤੇ ਤੇ ਵਿੱਚ ਪਾਣੀ ਪਾਤਾ।
ਅੱਛਾ ਜੀ,
ਤੁਰਸੀ ਦੀਆਂ ਲਵਾ ਲਈਏ ਪੰਜ ਛੇ
ਅੱਛਾ ਜੀ,
ਹਾਂ ਬਸ ਸੀਟੀ ਆ ਗਈ ਜਦੋਂ ਉਹ ਗਲ ਗਿਆ ਤੇ ਉਹ ਹੰਬਲ ਤਿਆਰ ਉਹ ਆਲੂ ਵੱਖਰੇ ਤੇ ਉਹ ਵੱਖਰੇ ਉਹ ਲੋਕਾਂ ਨੂੰ ਬੜਾ ਟੇਸਟੀ ਲੱਗਦਾ ਬਾਅਦ ਚ ਇਮਲੀ ਪਾ ਦਿੰਦੇ ਵਿੱਚ ਛਾਨ ਕੇ
ਤੇ ਖੰਡ-ਖੰਡ ਵਗੈਰਾ ਨੀ ਪਾਂਦੇ ਨੀ ਅਸੀਂ ਤਾਂ ਮਿੱ ਅਸੀਂ ਮਿੱਠ ਮਿਠਾ ਬਣਾਂਣੇ ਆਂ। ਮਤਲਬ ਪੂੜੀਆਂ ਨਾਲ ਪੂੜੀਆਂ ਨਾਲ ਅਸੀਂ ਖਾਂਦੇ ਹਾਂ। ਨਾ ਨੂੰ
ਹਾਂਜੀ- ਹਾਂਜੀ ਫੁਟਕਾ ਬਣਾਉਂਦੇ ਆ ਖੱਟਾ ਨੂੰ ਦੱਸ
ਹਾਂਜੀ ਸੁੱਕਾ ਉੱਥੇ ਸੁੱਕ ਕਹੀ ਮੈਂ ਉਹ ਉਹ ਕਿਵੇਂ ਖਾਧਾ ਜਾਂਦਾ। ਚੋਲ ਨਾਲ
ਹਾਂ,
ਅੱਛਾ, ਚੋਲ ਜ਼ਿਆਦਾ
ਚੋਲ ਨਾਲ ਲੋਕੀ ਖਾਂਦੇ ਐ।
ਨਹੀਂ ਭਰਥਾ ਤੇ ਚੌਲ ਨਾਲ ਸਵਾਦ ਲੱਗਦਾ, ਉਹ ਬਹੁਤ ਸਵਾਦ ਲੱਗਦਾ ਲੋਕ ਕਿ ਹਾਂ ਉਹ ਵੀ ਸਵਾਦ ਲੱਗਦੀ ਐ, ਬਟ ਇਹ ਪੇਠਾ ਪਹਿਲੀ ਵਾਰ ਸੁਣਿਆ ਤਰੀ ਵਾਲਾ
ਨਹੀਂ-ਨਹੀਂ, ਬਰੀਕ- ਬਰੀਕ ਕੱਢ ਕੇ ਲੋਕੀ ਨੂੰ ਉਹ ਵੀ ਲੋਕੀ ਵੀ ਚੋਲ ਨਾਲ ਪੇਠਾ ਵੀ ਚੋਲ ਨਾਲ ਰਾਜਮਾਂ ਪੇਠਾ ਵੀ ਚੋਲ ਨਾਲ ਨਾਲ ਹੋਰ ਕੋਈ ਚੀਜ਼ ਹੋਈ ਹਾਂ ਐ ਤਾਂ ਲੋਕ ਇੱਕ ਦਿਨ ਚੋਲ ਨਾਲ ਹਨ। ਕਦੇ ਹੱਥ ਪੈਰ ਸੁਜ ਜਾਂਦੇ ਐ।
ਅੱਛਾ ਨਾ ਖਾਣ ਤਾਂ
ਆਹ,
ਕਈਆਂ ਦਾ ਉਲਟਾ ਸਿਸਟਮ ਐ।
ਨਹੀਂ ਇਸ ਸਾਈਡ ਦਾ ਇਹੀ ਸਿਸਟਮ ਹੈ।
ਜ ਕਿਹੜਾ ਹੀ ਹੈ ਹਰ ਕਿਸ ਘਰ ਚੋਲ ਬਣਦੇ ਹੀ ਬਣਦੇ ਰੋਟੀ ਘੱਟ ਬਣਦੀ ਆ ਇੱਧਰ
ਅੱਛਾ,
ਹਾਂਜੀ ਰੋਟੀ ਬਹੁਤ ਘੱਟ ਬਣਦੀ ਆ ਚੋਲ ਜ਼ਿਆਦਾ ਚੋਲ ਤੁਸੀਂ ਦੋ ਟਾਈਮ ਖਾ ਲੋ ਤਿੰਨ ਟਮ ਖਾ ਲੋ ਖਾਧਦੇ ਜਾਣ ਗੇ
ਨਹੀਂ ਕਹਿੰਦੇ ਨੇ ਨਾ ਰਾਤੀ ਮਤਲਬ ਕਿ ਰਾਤੀ ਚੌਲ ਨਹੀਂੀ ਖਾਣੇ ਚਾਹੀਦੇ
ਦੇ ਨੇ ਪਰ ਜੰਮੂ ਦੇ ਲੋਕੀ ਦਸੇ ਨੇ ਜੰਮੂ ਦੇ ਲੋਕੀ ਘਰੇ ਦਿਨ ਚੋਲ
ਨਹੀਂ ਜੰਮੂ ਐਸਾ ਸ਼ਹਿਰ ਹੈ ਨਾ ਉਹ ਚੜਾਈਆਂ ਵੱਲ ਨਾ ਤੁਰਦੇ ਫਿਰਦੇ ਲੋਕਾਂ ਨੂੰ ਭੱ ਜਾਂਦੇ ਹੋਣੇ ਨੇ ਨਾ ਤਾਂ ਕਰਕੇ ਉਹ ਖਾਂਦੇ ਜ਼ਿਆਦਾ ਚਾਵਲ ਹੈਲੋ
ਹਾਂਜੀ ਹਾਂਜੀ ਨਹੀਂ ਏਦ ਦੇ ਲੋਕੀ ਖਾਂਦੇ ਆ ਚੋਲ ਬਸ ਤੁਸੀਂ ਦੱਸੋ ਤੁਹਾਡੇ ਇੱਧਰ ਕੀ ਫੇਮਸ ਹੈ ਕੀ ਬਣਾਇਆ ਅੱਜ
ਅੱਜ ਅੱਸੀ ਬਣਾਈ ਸੀ ਮੇਰੀ ਮਦਰ ਇਨਲੋ ਨੇ ਬਣਾਈ ਸੀ ਕੜੀ ਬਣਾਈ ਸੀ ਬੱਚਿਆਂ ਨੂੰ ਮੇਰੇ ਬਹੁਤ ਪਸੰਦ ਉਹ ਕੜੀ ਚਾਵਲ ਉਹ ਉਹਨਾਂ ਨੂੰ ਕੜੀ ਚਾਵਲ ਰਾਜਮਾ ਚਾਵਲ ਛੋਲੇ ਚਾਵਲ ਇਹ
ਅੱਜ ਸਾਡੀ ਤਾਈ ਨੇ ਵੀ ਕੜੀ ਬਣਾਈ ਸੀ
ਉਹਨਾਂ ਨੂੰ ਇਹ ਚੀਜ਼ਾਂ ਹਾਂਜੀ ਉਹਨਾਂ ਨੂੰ ਇਹ ਚੀਜ਼ਾਂ ਬਹੁਤ ਪਸੰਦ ਆ ਮੇਰੇ ਬੱਚਿਆਂ ਨੂੰ ਕੜੀ ਚਾਵਲ ਰਾਜਮਾਂ ਚਾਵਲ ਛੋਲੇ ਚਾਵਲ ਕਾਲੇ ਛੋਲੇ ਨੀ ਖਾਂਦੇ ਬਾਕੀ ਸਭ ਕੁਛ ਦੇ ਦੋ ਉਹਨਾਂ ਨੂੰ ਸਬਜ਼ੀਆਂ ਤਾਂ ਖਾਣੀਆਂ ਨੀ ਉਹਨਾਂ ਨੇ ਅਛੋਲਾ ਚਾਵਲ ਦਾਲ ਬਸ
ਛਲੇ ਚਾਵਲ ਰਾਜਮਾਂ ਚਾਵਲ ਸਭ ਖਾਂਦੇ ਆ ਪਰ ਮੈਨੂੰ ਨੀ ਸਵਾਦ ਲੱਦਾ ਰਾਜਮਾਂ ਬਣਾ ਦਿੰਦੀ ਆਾਂ ਮੈਨੂੰ ਖੱਟੇ ਖੁੱਟੇ ਕਰਕੇ ਮੈਂ
ਅੱਛਾ ਜੀ
ਕਿਉਂਕਿ ਪਹਿਕੇ ਕਦੇ ਖੱਟੇ ਰਾਜਾ ਖਾਦੇ ਨੀ
ਖਾਧੇ ਨੀ ਨਾ ਹਾਂਜੀ ਨਹੀਂ ਐ ਖਾਧੇ ਤੇ ਮੈਂ ਵੀ ਨੀ ਮੈਂ ਵੀ ਪਹਿਲੀ ਵਾਰ ਸੁਣਿਆ ਖੱਟਾ ਪਾਉਂਦੇ ਨੇ ਰਾਜਮਾਂ ਚ ਸੀਂ ਸਿੰਪਲ ਹੀ ਬਣਾਨੇ ਆ ਤੜਕਾ ਲਾ ਕੇ ਪਿਆਜ ਪਾਾਲ ਲੋੋ ਟਮਟਰ
ਹਾਂਜੀ ਹਾਂਜੀ ਉਹ ਇ ਪਾਦੇ ਮਸਲੈ ਸਾਰੇ ਪਾਣਗੇ ਪਰ ਫੇਰ ਵੀ ਲਾਸਟ ਚ ਨਾ ਇਮਲੀ ਦਾ ਪਾਣੀ ਪਾਉਣਗੇ ਪਾਉਣਗੇ
ਉਹ ਫੇਿਰ ਖੱਟਾ ਮਿੱਠਾ ਟੇਸਟ ਆਉਂਦਾ ਹੋਣਾ ਹਨਾ ਖਾ ਚਾਵਲਾਂ ਨਾ ਖਣ
ੇ ਇੱਥੇ ਵਿਆਹਾਂ ਚ ਤੁਸੀਂ ਜਾਓਗੇ ਨਾ ਅਗ ਫੰਕਸ਼ਨ ਹੈ ਕਿਸ ਦੇ ਘਰ ਵਿਆਹ ਹੈ ਕੋਈ ਪਹਿਲੀ ਵਾਰੀ ਆ ਰਿਹਾ ਹੈ ਤਾਂ ਵੀ ਤੁਹਾਨੂੰ ਉਹਨਾਂ ਦੇ ਘਰ ਰਾਜਮਾ ਚੌਲ ਮਿਲਣਗੇ ਮਿਲਣਗੇ। ਕੁਛ ਹੋਰ ਬਨਾਣ ਨਾ ਬਨਾਣ, ਰਾਜਮਾਂ ਚੌਲ ਬਨਾਣਗੇ।
ਨਹੀਂ ਉੱਧਰ ਅਹ, ਇੱਕ ਸਾਈਡ ਤੇ ਨਾ ਮੂੰਗੀ ਦੀ ਦਾਲ ਬੜੀ
ਮੁਰਾਦਾਬਾਦ, ਮੁਰਾਦਾਬਾਦ। ਮੇਰਾ ਸਾਡਾ ਯੂਪੀ ਸ਼ਹਿਰ ਹੈ ਜਿੱਥੇ ਨਾਲ।
ਮੂੰਗੇ ਦੀ ਦਾਲ, ਬਹੁਤ ਜ਼ਿਆਦਾ ਹੈਗੀ। ਉਹ ਬੜੀ ਪਤਲੀ, ਮਤਲਬ ਕਿ ਅਸੀਂ ਤਾਂ ਖਾਂਦੇ ਆਂ, ਸਹੀ ਸਹੀ ਪਾਣੀ ਵੀ ਨਾ ਹੋਵੇ ਜਿਆਦਾ, ਸਹੀ ਸਹੀ ਹੋਵੇ। ਉਹ ਬੜੀ ਪਤਲੀ ਪਾਣੀ ਵਾਂਗਰ ਪਤਲੀ ਉਹ ਪਤਾ ਨੀ
ਉਹ ਪਤਾ ਕੀ ਕਰਦੇ, ਨਹੀਂ ਨਹੀਂ ਬਹੁਤ ਟੇਸਟੀ ਬਨ ਦੀ, ਮੈਂ ਈ‌ ਬਣਾਦੀ‌ ਆਂ। ਕਿਉਂਕਿ ਮੈਂ ਓਧਰ ਦੀ ਆ ਨਾ, ਮੈਂ ਬਣਾਦੀ‌ ਆਂ ਆਪਣੇ ਤੇ ਓਹ ਬਹੁਤ ਟੇਸਟੀ ਲਗਦੀ। ਓਹ ਵਿਆਂਵਾਂ‌ ਚ। ਚ ਐ ਹੁੰਦੀ ਆ ਉੱਥੇ।
ਅੱਛਾ ਆਹੋ ਵਿਆਵਾਂ ਚ ਵੀ ਦੇਖੀ ਏ ਨਾ ਵਿਆਵਾਂ ਚ ਮੈਂ ਕਿਹਾ ਘਰ ਵੀ ਤਾਂ ਖਾਂਦੇ ਈ ਹੈਗੇ ਆ ਉੱਥੇ ਵੀ ਹੈਗਾ ਐ ਮੂੰਗੀ ਦੀ
ਨਹੀਂ ਬਹੁਤ ਟੇਸਟੀ ਹੁੰਦੀ, ਮੈਂ ਤਾਂ ਚੇਚਾ ਖਾਂਨੀ ਜਾ ਜਾਕੇ। ਚੱਲੇ ਮੈਂ ਦਾਲ ਈ ਵੇਖਣੀ ਕਿੱਥੇ ਆ।
ਅੱਛਾ।
ਹਾਂਜੀ ਬੜੇ ਅੱਛੇ ਲਗਦੇ ਆ ਉਹ, ਪਤਾ ਅਸੀਂ ਲੋਕ ਖਾਲੀ ਮੂੰਗੀ ਦਾਲ ਬਣਾਦੇ ਆ ਨਾ।
ਹਾਂਜੀ।
ਦਾਲ ਨੀ ਬਣਦੀ, ਵਿੱਚ ਨਾ ਮਸਰੀ ਦਾਲ ਪੈਂਦੀ ਐ। ਕੇਂਦੇ ਲਾਲ ਲਾਲ ਦਾਲ ਮੂੰਗੀ ਮਸਰਾਂ ਦੀ ਦਾਲ।
ਮਤਲਬ ਮਸਰਾਂ ਦੀ ਪਾਣੀ ਹੀ ਪਾਣੀ ਐ ਦਾਲ। ਖਾਲੀ ਮੂੰਗੀ ਦੀ ਅਸੀਂ, ਅਸੀਂ ਮੂੰਗੀ ਦੀ ਖਾਲੀ ਬਣਾਦੇ ਈ ਨੀ ਮਸਰਾਂ ਦੀ ਦਾ ਨਾਲ ਪਾ ਕੇ ਬਣਾਨ
ਹਾਂਜੀ ਤੇ, ਉਹ ਬਣਾ ਕੇ ਨਾ, ਉਬਾਲ ਕੇ ਤੇ ਉਤੋਂ ਸਭ ਸਮਾਨ ਪਾਂਦੇ ਆ ਉਹ, ਤੜਕਾ ਨੀ ਲਗਾਂਦੇ ਦਾਲ ਨੂੰ।
ਅੱਛਾ ਤੜਕਾ ਨੀ ਲਗਾਣਾ
ਨਾ ਨਾ ਬਸ ਖਾਲੀ ਐ ਉਬਾਲਣ ਤੋਂ ਬਾਅਦ ਨਾ ਉੱਤੋਂ ਸਭ ਕੁਛ ਪਾਣਾ, ਜਿਵੇਂ ਹੁਣ ਓ ਕੋਈ ਮੰਗ ਰਿਹਾ ਦਾਲ ਖਾਣ ਆਸਤੇ
ਹਮ।
ਤੇ ਉੱਤੋਂ ਥੋੜਾ ਲੂਨ ਕਾਲਾ, ਹਲਕੀ ਕਾਲੀ ਮਿਰਚ ਤੇ ਹਲਕਾ ਗਰਮ ਮਸਾਲਾ ਤੇ ਹਲਕੀ ਹਰੀ ਚਟਨੀ ਹੋ ਗਿਆ। ਇੱਕ ਮੱਠੀ ਪਾਤ
ਅੱਛਾ ਪਿਆਜ਼ ਟਮਾਟ ਦਾ ਤੜਕਾ ਨੀ ਲਾਣਾ, ਬਸ ਉਬਾਲ ਕੇ, ਬਸ ਉੱਪਰੋਂ ਉੱਪਰੋਂ ਸੁੱਕੇ ਮਸਾਲੇ
ਹਾਂਜੀ ਕਿਸੇ ਨੂੰ ਮਰਚ ਜ਼ਿਆਦਾ ਟੇਸਟੀ ਅੱਛੀ ਲੱਗ ਜਦੋਂ ਅਸੀਂ ਨਾ ਦੋ ਤਿੰਨ ਮਿਰਚਾਂ ਲਾਲ ਭੁੰਨ ਲਈਆਂ ਬਾਅਦ ਨ ਕਰੈਸ਼ ਕਰ ਕੇ ਪਾ ਤੀਆਂ ਹਾਂਜੀ ਥੋੜਾ ਨਹੀਂ ਤੇਲ ਚ ਸਿਰਫ਼ ਮਰਚਾ ਫਰਾਈ
ਹਾਂਜੀ ਹਾਂਜੀ ਤੇਲ ਚ ਹਾਂਜੀ ਤੇਲ ਚ ਫਰਾਈ ਕਰਕੇ
ਹਰੀ ਚਟਨੀ ਪਾ ਲੋ ਗਰਮ ਮਸਾਲਾ ਪਾ ਲੋ ਕਾਲਾ ਨੂਨ ਪਾ ਲੋ ਕਾਲੀ ਮਿਰਚ ਹੈ ਹੋਰ ਉਹ ਸੁੱਕੀਆਂ ਲਾਲ ਮਿਰਚਾਂ ਕਰਸ਼ ਕਰਕੇ ਪਾਲੋ ਹੋਰ ਮੱਠੀ ਪਾਲੋ ਮੱਖਣ ਪਾਲੋ ਬਹੁਤ ਟੇਸਟੀ ਲਗਦੀ ਹੈ।
ਅੱਛਾ ਜੀ
ਹਾਂਜੀ ਜੀਰਾ ਪਾਲੋ ਭੁੰਨ ਕੇ ਕ੍ਰਸ਼ ਕਰਕੇ ਬਹੁਤਾ ਟੇਸਟ ਆਉਂਦਾ ਹਮ ਐ ਤੇ ਬਣਾਉਦੀ ਹਾਂ ਨਾ ਲੰਗਰ ਵਾਸਤੇ ਸੋਰੇ ਦਾਲ ਤੇ ਆਪਣੇ ਵਾਸਤੇ ਕੋਲੀ ਕੱਢਦੇ ਨੀ ਉਹ ਵਖ ਵੱਖਰੀ ਬਣਾਉਂਦੀ ਆਪਣੇ ਵਾਸਤੇ ਕੀ ਖਾਣ ਵਾਸਤੇ
ਅੱਛਾ
ਨਿੰਬੂ ਪਾਓ ਖੱਟੇ ਵਾਲਾ ਵਾਸਤੇ, ਬਹੁਤ ਟੇਸਟੀ ਲੱਗਦੀ ਆ
ਅੱਛਾ ਨਿੰਬੂ ਪਾਏ ਖਟਾਸ ਆ ਜਾਂਦੀ ਹੋਣੀ ਏ ਨਿੰਬੂ ਨਾਲ ਬਟ ਇੱਥੇ ਨਾ ੱਥੇ ਮਤਲਬ ਜੇ ਹੁਣ ਛੋਲੇ ਚਾਵਲ ਬਣੇ ਆ ਬਟ ਛੋਲਿਆਂ ਚ ਵੀ ਨਿੰਬੂ ਨਿਚੋੜ ਕੇ ਇਹਨਾਂ ਨੇ ਖਾਣੇ ਰਾਜਮਾ ਚਨੇਚਛਾ ਛੋਲਿਆਂਹਨ ਚਿੱਟੇ ਛੋਲਿਆਂ ਹਨ ਸਿਰ ਚਿੱਟੇ ਛੋਲਿਆਂ ਚ ਨਿੰਬੂ ਨਚੋੜ ਕੇ ਉਹ ਪਾ ਕੇ ਇਹਨਾਂ ਨੇ ਖਾਣਾ ਬੱਚਿਆਂ ਨੇ ਵੀ ਤੇ, ਸਾਰੇ ਕਰਦੇ ਨੇ ਮੈਨੂੰ ਨੀ ਸਵਾਦ ਲੱਗਦੇ। ਮੈਂ ਨਾ ਰਾਜਮ ਚਾਵਲ ਖਾਣੇ ਮੈਂ ਨੀ ਖਾਂਦੀ, ਮੈਂ ਰਾਜਾ ਚਾਵਲ ਨੀ ਹਾਂਜੀ, ਛੋਲੇ ਚਾਵਲ ਨੀ ਖਾਂਦੀ ਕਾਲੇ ਛੋਲੇ ਨੀ ਖਾਂਦੀ ਮੈਨੂੰ ਨੀ ਪਸੰਦ ਮੈਂ ਕਿਉਂਕਿ ਬਹੁਤ ਜ਼ਿਆਦਾ ਏ ਚੀਜ਼ਾਂ ਖਾ ਬੈਠੀਆਂ ਮੈਂ ਸਬਜ਼
ਮੈਂ ਬਣਾਉਣ ਦੀ ਹਾ ਨਾ ਮੈਂ ਨਾ ਚਿੱਟੇ ਛੋਲੇ ਚਾਟ ਬਣਾਉਂਦੀ ਆ ਵੱਖਰੇ ਛੋਲੇ ਉਬਾਲ ਕੇ ਨਾ ਵਿੱਚ ਉਤ ਐਨ ਜੀ ਕੱਚਾ ਪਿਆਜ ਬਰੀਕ, ਬਰੀਕ ਕੱਟ ਕੇ ਹਰੀ ਮਿਰਚ ਇੱਕ ਦੋ
ਦਾਂ ਵੀ ਪਿਆਜ ਵਗੈਰਾ ਪਾ ਕੇ ਪਿਆਜ ਟਮਾਟਰ ਹੋ ਗਿਆ, ਨਿੰਬੂ ਨਿਚੋੜ ਕੇ ਜਿਵੇਂ ਬਾਜ਼ਾਰਾਂ ਚ ਭੇਲ ਪੂੜੀ ਨੀ ਮਿਲਦੀ।
ਹਾਂਜੀ, ਹਾਂਜੀ, ਹਾਂਜੀ ਉਸ ਟਾਈਪ ਦੀ
ਹੁੰਦੀ ਹੈਗੀ।
ਕੀ ਹੁੰਦੀ ਆ ਉਹ
ਤੂੰਸੀ ਨਮਕੀਨ ਵੀ ਇੱਕ ਪਾਉਂਦੇ ਨੇ ਉਹ ਕਰੰਚੀ ਵਾਲੀ ਜਿਹੜੀ ਹਾਂਜੀ
ਉਧਰ ਜਾਓ ਨਾ ਮੁਰਾਦਾਬ ਦੀ ਉ ਪੀ ਸਾਈਡ ਸ਼ਾਮੀ ਆਉਂਦਾ ਭਾਈ ਵਿੱਚ ਛੋਲਿਆਂ ਵਾਲ ਦਾ ਭਾਈ ਆਂਦਾ ਉਹ ਪ ਉਹ ਦਿੰਦਾ ਹਰਾ ਪਤਾ ਨ ਪੇੜ ਦਾ ਪੱਤਾ ਹਰਾ ਉਹਦੇ ਉੱਤੇ ਛੋਲੇ ਬਣਾ ਕੇ ਦਿੰਦਾ। ਉਹ ਬੜਾ ਅੱਛੇ ਲੱਗਦੇ ਨੇ, ਮੰਮੀ ਕਹਿੰਦੀ ਘਾਰ ਨੀ ਬਣਾ ਜਾਂਦੇ ਇਥੋ ਲੈ ਕੇ
ਹਾਂ।
ਤੇ ਟੇਸਟੀ ਲੱਗਦੇ ਐ
ਹੋਰ ਸੁਣਾਓ।
ਬ
ਹ ਬਦਲ ਗਿਆ ਏ
ਪਰਮੀਤ ਤੁਸੀਂ ਕਰ ਲਿਓ ਠੀਕ ਹੈ ਠੀਕ ਹੈ, ਓਕੇ ਸਤਿ ਸ੍ਰੀ ਅਕਾਲ।